ਹੈਲੋ।
ਹੈਲੋ।
ਹੈਲੋ ਸਤਿ ਸ੍ਰੀ ਅਕਾਲ ਭੈਣ ਜੀ। ਹੈਲੋ।
ਹਾਂਜੀ। ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ?
ਵਧੀਆ, ਤੁਸੀਂ ਸੁਣਾਓ ਕੀ ਕਰਦੇ ਪਏ?
ਅਸਾ ਹੋਰ ਕੀ ਕਰੀ ਜਾ ਰਹੇ, ਆ ਰਹੀ ਤੁਹਾਡੀ ਆਵਾਜ਼ ਤੁਹਾਡੀ ਹਾਂ, ਕੁਛ ਨੀ ਕੁਛ ਨੀ, ਬਸ ਨਾਸ਼ਤਾ ਦੇ ਰਹੇ ਸੀਗੇ।
ਅੱਛਾ ਕੀ ਬਣਾਇਆ ਨਾਸ਼ਤੇ ਚ ਅੱਜ, ਕੁਛ ਨੀ ਅਸੀਂ ਵੀ, ਨਾਸ਼ਤਾ ਕਰ ਕਰਕੇ ਹਟੇ ਸੀ। ਅੱਛਾ-ਅੱਛਾ। ਅਸੀਂ ਵੀ ਪਨੀਰ ਵਾਲੇ ਪਰੌਠੇ ਬਣਾਏ ਸੀਗੇ, ਹਾ ਹਾਂਜੀ।
ਹੋਰ, ਬੱਚੇ ਵਧੀਆ?
ਹੋਰ ਵਧੀਆ? ਸੁੱਤੇ ਪਏ ਹੋਏ, ਉਠਾਂਦੀ ਪਈ ਸੀ, ਮੈਂ ਕਿਹਾ ਗੁਰੂਦੁਆਰੇ ਜਾਣਾ ਅੱਜ ਗੁਰਪੁਰਬ ਹੈਗਾ। ਬਸ ਉਠਿਆ ਨੀ ਹਜੇ।
ਅੱਛਾ- ਅੱਛਾ। ਵਧੀਆ -ਵਧੀਆ। ਕੱਲ ਗਏ ਸੀ, ਤੁਸੀਂ ਨਗਰ ਕੀਰਤਨ ਤੇ?
ਨਾ, ਨਾ, ਆਪਾਂ ਨੀ ਗਏ।
ਕੱਲ ਨਗਰ -ਕੀਰਤਨ ਨਿਕਲਿਆ, ਤੁਸੀਂ ਨੀ ਗਏ ਨਗਰ ਕੀਰਤਨ, ਅੱਛਾ।
ਸੀਗਾ, ਤੁਹਾਡੇ ਭਾਜੀ ਕੋਲ ਨਾ, ਥੋੜਾ ਕੰਮ ਸੀਗਾ ਜਰੂਰ
ਅੱਛਾ- ਅੱਛਾ, ਅੱਛਾ। ਅੱਛਾ। ਬੱਚੇ ਗਏ ਸੀਗੇ, ਮੈਂ ਸੁਣਿਆ, ਹਾਂ।
ਵੱਡਾ ਉਹਦੇ ਨਾਲ ਗਏ ਸੀਗੇ, ਮੇਰਾ ਇੰਨਾ ਦਿਲ ਸੀਗਾ, ਸਗੋਂ ਪਰ ਹੁਣ ਗਏ ਵੀ ਨੀ ਫੇਰ ਮੈਂ
ਕੋਈ ਨੀ, ਬੱਚਿਆਂ ਦੇ ਨਾਲ ਤੁਸੀਂ ਵੀ ਚਲੇ ਜਾਂਦੇ।
ਆਹੋ ਬਸ ਉਹੀ ਉਸ ਟਾਈਮ, ਮੈਂ ਪਤਾ ਨੀ ਮੈਂ ਕਿਹਾ ਚਲ ਉਦਾਂ ਹੀ ਹੈ ਹੋ ਆਉ, ਮੈਂ ਕਿਹਾ ਚਲ ਇਹਨਾਂ ਨੂੰ ਕਹਾਂਗੇ ਅਸੀਂ ਵੀ ਜਾਣੇ ਆ, ਉਹ ਪਰ ਤੁਹਾਨੂੰ ਪਤਾ ਕੰਮ ਸੀਗਾ ਫਿਰ ਕੋਈ ਨਾ ਕੋਈ ਆਉਂਦਾ, ਵੈਸੇ ਤਾਂ ਇਹਨਾਂ ਦਾ ਕੰਮ ਹੈਗਾ ਨਾ। ਤੁਹਾਨੂੰ ਦੱਸਿਆ ਡੀਪੂ ਦਾ ਕੰਮ ਕਰਦੇ ਆ ਭਾਜੀ ਤੁਹਾਡੇ ਤੇ, ਫੇਰ ਉਹ ਲੋਕੀ ਆਉਂਦੇ ਨੇ, ਉਹਨਾਂ ਨੂੰ ਰਾਸ਼ਨ ਵਗੈਰਾ ਦੇਣਾ ਹੁੰਦਾ ਨਾ। ਬਸ ਉਹ ਫੇਰ, ਸਾਰੇ ਆ ਰਹੇ ਸੀ। ਸੀਗੇ ਫੇਰ, ਓਹਨਾ ਨੂੰ ਟਾਈਮ ਨੀ ਮਿਲਿਆ। ਮੈਨੂੰ ਹਾਂ-ਨਹੀਂ ਤਾਂ, ਮੈਂਸ ਕੁਛ ਚਲੇੇ ਜਾਂਦੇ ਪਾ ਮੈਂ, ਤੇ, ਨਾਲ ਹੀ ਠੀਕ ਆਂਦੇ
ਹਾਂਜੀ।
ਨਹੀਂ ਮੈਂ ਕਿਹਾ, ਚੱਲ ਗੁਰਦਆਰੇ ਹੋ ਆਂਨੇ ਆ। ਵਧੀਆ ਤੁ
ਅੱਛਾ। ਅੱਛਾ-ਅੱਛਾ। ਬਸ ਅਸੀਂ ਵੀ, ਬਣਾਂਦੇ ਪਏ ਹਾਂ, ਸਲਾਹ। ਜਾਣਾ ਆ, ਤੇ, ਉਹ ਕੱਲ ਮੇਰਾ ਪੈਰ ਪੋੜੀਆਂ'ਚ ਫਿਸਲ ਗਿਆ। ਮੈਂ, ਗਿਰ ਗਈ ਤੇ, ਉਹ ਮੇਰੀ ਹੁਣ ਰੀੜ ਦੀ ਹੱਡੀ ਦਰਦ ਹੁੰਦੀ ਪਈ ਇਹ
ਤੇ ਨਹੀਂ
ਉਹ, ਰਾਤੀ ਮਤਲਬ ਗਰਮੀ ਬੜੀ ਸੀਗੀ, ਉਹ ਨਈਂ ਨਈਂ ਵੋ ਕੀ ਕਹਿੰਦੇ ਨੇਂ, ਗਰਮੀ ਉਹ ਕੀ ਕਹਿੰਦੇ ਕੋਠੇ ਗਰਮੀ ਬੜੀ ਸੀ ਨਾਂ ਕਮਰੇ ਚ। ਤੇ ਉਹ ਫਿਰ ਉਹਦੇ ਕਰਕੇ ਅਸੀਂ ਬੈੱਡ ਉਹ ਗੱਦਾ ਨੀਚੇ ਲਿਆਂਦੀ ਪਈ ਸੀਗੀ ਉਹ ਗੱਦੇ ਪਤਾ ਨੀ ਲੱਗਾ ਪੈਰ ਕਿੱਦਾਂ ਫਿਸਲਿਆ। ਤੇ ਉਧਰਮ ਕਰ ਗਿਰਦੀ ਆਈ ਪੌੜੀਆਂ ਚ ਰਿੜਦੀ ਆਈ ਉਹ ਰੀੜ ਦੀ ਹੱਡੀ ਚ ਮਾੜੀ ਜੀ ਲਗ ਸਹੀ ਏ ਹੁਣ ਹੌਲੀ-ਹੌਲੀ ਦਰਦ ਹਟੇਗੀ।
ਦਵਾਈ ਵਖ ਹਾਂ, ਲਿਆਣਾ ਸੀ ਜ਼ਿਆਦਾ ਦਰਦ ਐਤਾਂ।
ਉਹ ਮੂਵ ਵਗੈਰ੍ਹਾ ਮਲੀਐ, ਬਣ ਗੋ ਦਵਾਈ-ਦਵੂਈ ਖਾਧੀਏ ਪੇਨ ਕਿਲਰ
ਅੱਛਾ।
ਹੁਣ ਆਈ ਸਤਾ ਸਤ ਤਾਂ ਹੀ ਜਾਏਗੀ।
ਹਾਂ ਪਰ ਫੇਰ ਵੀ ਚਲੋ ਵੇਖ ਲ ਹਨਾਂ।
ਹਂ, ਹੋਰ ਮੈਂ ਦੇਖ ਦੀਆਂ ਜੇ ਸਲਾਹ ਬਣਾਉਣੀ ਪਈਆਂ ਦੇਖਦੀਆਂ ਹੁਣ ਕਿੱਦਾਂ ਆਈਏ, ਮਿੰਨੀ ਨੂੰ ਮੈਂ ਉਹ ਕੀ ਕਹਿੰਦੇ ਨੇਂ ਭੈਣ ਨੂੰ ਕਿਆ ਸੀਗਾ ਵੀ ਚੱਲੇ ਆਂ।
ਅੱਛਾ ਅੱਛਾ।
ਤੇ ਉਹ ਹੁਣ ਦੇਖੋ ਜਾਂਦੀ ਐ, ਹਾਂ ਆਪਣੀ ਭਰਜਾਈ ਨਾਲ ਜਾਏਗੀ ਉਹ ਵੀ
ਆਜੋ ਰੀਕਸਾ਼ ਕਰਕੇ ਆਜੋ
ਹਾਂ, ਕੋਈ ਨੀ ਦੇਖਣੇ, ਹਾਂਜੀ, ਹਾਂਜੀ।
ਆਹੋ ਬਸ ਹੁਣ ਮੈਂ ਵੀ ਹੁਣੇ ਚੱਲੇ ਆ ਅਜੇ ਬੱਚੇ ਸਗੋਂ ਉੱਠੇ ਨੀਂ ਮੈਂ ਸਗੋ ਕਹਿੰਦੀ ਪਈ ਆ ਬ੍ਰਹਮੁ ਬ ਤੇ ਸੁੱਤੇ ਪਏ ਨੇ ਵੱਡਾ ਉੱਠਿਆ ਛੋਟਾ ਮੈਂ ਉਠਾ ਰਹੀ ਆ ਮੈਂ ਕਿਆ ਕਪੜੇ ਕੁੱਪੜੇ ਮੈਂ ਵੀ ਧੋਤੇ ਸੀ।
ਅੱਛਾ।
ਠੀਕ ਐ।
ਅੱਛਾ। ਹੋਰ
ਬਸ ਠੀਕ ਐ, ਵਧੀਆ ਤੁਸੀਂ ਦੱਸੋ।
ਵਧੀਆ।
ਹੋਰ ਕੱਪੜੇ ਕੁਪੜੇ ਸੀ ਲਏ।
ਕੱਪੜੇ ਬਸ ਰਹਿ ਗਏ ਮੰਮੀ ਦਾ ਕੱਲ੍ਹ ਸੂਟ ਕੱਟਿਆ ਸੀਗਾ ਉਹ ਫਰਸ਼ੀ, ਹਾਂ ਮੰਮੀ ਕਹਿੰਦੀ ਸੀ ਸਿੱਧੀ ਸਲਵਾਰ ਕਟਿੰਗ ਕਰਦੇ। ਉਹ ਕੱਟਿਆ ਸੀਗਾ ਕੱਲ ਰਾਤੀ, ਹਾਂ ਤੇ ਉਹ ਹੁਣ ਸੀਣਾ ਹੈ। ਇੱਕ ਸਲਵਾਰ ਮੇਰੀ ਰਹਿ ਗਈ, ਉਹ ਭੈਣ ਆਈ ਵੀ ਸੀ- ਤੇ ਉਹਦੀ ਨਿਅਰਸ ਲਗਵਾਉਣ ਵਾਸਤੇ। ਤੇ ਉਹ ਫੇਰ ਤਾਂ ਕਰਕੇ ਹੁਣ ਸਿਪਿਆ ਹੀ ਨਹੀਂ ਗਿਆ ਗੱਲਾਂ ਬਾਤਾਂ ਮਾਰਦੇ ਰਹੇ।
ਠੀਕ ਹੈ।
ਹੂੰ, ਉਹੀਓ। ਰਾਤੀਂ ਅਸੀਂ ਜਲਦੀ ਸੌ ਗਏ ਸ- ਸੀਗੇ ਦੱਸ ਕੁ ਵਜੇ ਹੀ।
ਅੱਛਾ ਛ।
ਹੂੰ।
ਹੋਰ।
ਬਸ ਵਧੀਆ।
ਹੋਰ, ਡੈਡੀ ਠੀਕ ਨੇ।
ਡੈਡੀ, ਹੁਣ ਆਂ ਅੱਗੇ ਨਾਲੋਂ ਥੋੜਾ- ਫਰਕ ਲੱਗਦਾ ਪਿਆ। ਕੋਲ ਈ ਡੈਡੀ ਕੋਲ ਹੀ ਬੈਠੇ ਹੋਏ ਸੀ, ਸਾਰੇ ਜਾਣੇ। ਗੱਲਾਂ- ਬਾਤਾਂ ਮਾਰਦੇ ਪਏ ਸੀ ਬੈਠ- ਡੈਡੀ ਨਾਲ ਹੀ। ਸਮਰ ਚ ਦੇਖਾਂਗੇ। ਡੈਡੀ ਸਮਝਦੇ ਨੇ ਕਿ ਨਹੀਂ, ਉੱਡਦੇ ਹੀ ਹੈ ਪੈਰ ਥੋੜਾ ਜਿਹਾ ਫਰਕ ਹੈ।
ਅੱਛਾ।
ਆ ਜਾਈਏ ਸ਼ਾਮੀ।
ਹਾਂ, ਕੋਈ ਨੀ ਆਜੋ।
ਹੋਰ।
ਹੋਰ।
ਵਧੀਆ।
ਹੈਲੋ,
ਹਾਂਜੀ, ਅਵਾਜ਼ ਨਹੀਂ ਆਉਂਦੀ ਪਈ। ਤੁਹਾਡਾ ਨੈਟ ਹੀ ਬੜਾ ਸਲੋਅ ਆ। ਆਵਾਜ਼ ਘੱਟ-
ਨੈਟ ਦਾ ਸਵੇਰ ਦਾ ਯੂਜ਼, ਨਹੀਂ ਹੋਇਆ। ਹੋਏ ਤਾਂ ਹੁਣ ਫੜਿਆ ਫੋਨ।
ਉਹੀ ਨਾ, ਨੈਟ ਅਵਾਜ਼ ਕੱਟ ਕੱਟ ਕੇ ਆ ਰਹੀ ਹੈ।
ਅਸ਼ਸ਼-
ਹੋਰ, ਹਾਂ- ਹਾਂ ਕੋਈ ਨੀ, ਬ ਕੈਨੀ ਆ । ਫੇਰ ਉਹਨੂੰ ਕਹਿਣਾ ਉੱਠੋ ਮੇਰੇ ਕੋਲ ਤੇ ਯਾਰ ਬੈਠਾ ਵੀ ਨੀ ਜਾਣਾ ਹੂੰ। ਬੜੀ ਔਖੇ ਬੈਠਾ ਜਾਂਦਾ ਸੋ । ਫ਼ਿਰ ਜੇ ਮੇਰੇ ਕੋਲ ਮਿੰਨੀ ਆਏਗੀ ਨਾਲ ਭਾਬੀ ਨੂੰ ਲੈ ਆਏਗੀ। ਹਮ
ਠੀਕ ਹੈ ਨਹੀਂ ਤੇ ਦਿਖਾ ਲੋੋ ਜਿਆਦਾ ਦਰਦ ਹੈ ਤਾਂ ਡਾਕਟਰ ਨੂੰ ਹੁਣ।
ਮੰਮੀ ਕਹਿੰਦੀ ਫ਼ਰਕ ਪੈ ਜਾਏਗਾ ਹੌਲੀ ਹੌਲੀ ਨਹੀਂ ਮੰਮੀ ਕਹਿੰਦੀ ਦਰਦ। ਹੁੰਦੀ ਹੁਣ ਹੌਲੀ ਹੌਲੀ ਫ਼ਰਕ ਪਏਗਾ।
ਹਮ
ਪੇਨ ਕਿਲਰ ਖਾਧੀ ਰਾਤੀ ਵੀ ਖਾਧੀ ਹੁਣ ਫੇਰ ਖਾਧੀ ਏ। ਤੇ ਟਿਊਬ ਮਾਲੀ ਏ। ਰਾਤ ਦੀ ਹੈ ਨਾ ਦਰਦ ਅਜੇ ਆਪੇ ਹੌਲੀ ਹੌਲੀ। ਸੈੱਟ ਹੋ ਜਾਏਗੀ।
ਹਮ
ਹੋਰ ਸੁਣਾਓ?
ਬਸ ਠੀਕ ਹੈ ਵਧੀਆ।
ਹਾਂਜੀ ਚਲੋ ਅੱਛਾ ਠੀਕ ਹੈ।
ਹਾਂ ਚਲ
ਹਾਂਜੀ ਹਾਂਜੀ, ਠੀਕ ਸੀ। ਸਤਿ ਸ੍ਰੀ ਅਕਾਲ।